ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕਿੱਦਾਂ ਹੋ ਤੁਸੀਂ?
ਵਧੀਆ-ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਬੈਠੇ ਤੁਸੀਂ ਦੱਸੋ?
ਬਸ ਅਸੀਂ ਵੀ ਬੈਠੇ ਸੀ, ਰੋਟੀ ਪਕਾਉਣ ਲੱਗੇ ਹਾਂ। ਫੇਰ ਖਾਵਾਂਗੇ। ਅੱਜ ਅਸੀਂ ਆਲੂ ਬਣਾਏ ਸੀ।
ਅੱਛਾ-ਅੱਛਾ ਹੋਰ
ਜਿਹੜੇ ਰਸਮੀ ਜੀ ਹੁੰਦੇ ਨੇ ਨਾ।
ਅੱਛਾ-ਅੱਛਾ
ਹੂੰ, ਤੁਸੀਂ ਕੀ ਬਣਾ ਲਿਆ ਫਿਰ ਅੱਜ?
ਅੱਜ ਅਸੀਂ ਘੀਆ ਬਣਾਇਆ ਹੈ।
ਘੀਆ ਦਾਲ?
ਨਾ-ਨਾ ਖਾਲੀ ਜੀ ਆ।
ਅੱਛਾ-ਅੱਛਾ ਚਲੋ ਵਧੀਆ ਗੱਲ ਹੈ ਫਿਰ ਤੇ।
ਹਾਂਜੀ
ਖਾਲ ਲਈ ਏ ਰੋਟੀ?
ਨਾ-ਨਾ ਹਜੇ ਨੀ, ਨਾਸ਼ਤਾ ਲੇਟ ਕੀਤਾ ਸੀ ਅੱਜ।
ਅੱਛਾ
ਦੁਪਹਿਰ ਦਾ ਵੀ
ਹਾਂਜੀ-ਹਾਂਜੀ ਇਹ ਤੇ ਹੈ। ਹੋਰ ਦੱਸੋ ਤੁਸੀਂ? ਹਾਂਜੀ ਸਭ ਵਧੀਆ ਨੇ। ਗਏ ਹੋਏ ਨੇ ਸਾਰੇ ਕੰਮ ਤੇ ਮੈਂ, ਤੇ ਮੇਰਾ ਭਰਾ ਇਕੱਲਾ ਏ। ਹੂੰ ਤੇ ਇਹਦੇ ਚਾਚੇ ਵੀ ਕੱਲੀ ਏ।
ਅੱਛਾ, ਕੀ ਕਰਦੇ ਹੋ ਤੁਸੀਂ?
ਮੈਂ ਤੇ ਅਲੇ ਫਰੀ ਆ ਮਰੇ ਪਲੱਸ ਟੂ ਹੋਈ ਤੇ ਨਾਲੇ ਹੁਣ ਦੇਖ ਰਿਹਾ ਵਾਂ ਕੀ ਕਰੀਏ।
ਅੱਛਾ-ਅੱਛਾ ਅੱਗੇ ਦਾ ਕੀ ਪਲੈਨ ਆ?
ਅੱਗੇ ਦੇਖਾਂਗੇ ਕੋਲੇਜ ਵਗੈਰਾ, ਤੋਂ ਕਰਨਾ ਨਹੀਂ ਹੈਗਾ ਸੀ। ਉਹ ਓਪਨ ਤੋਂ ਕਰਾਂਗੇ, ਹੂੰ। ਹੋਰ ਤੁਸੀਂ ਕੀ ਕਰਨਾ ਏ?
ਮੈਂ ਵੀ ਕੋਲਜ ਪਹੁੰਚ ਗਈ ਓਪਨ
ਅੱਛਾ
ਹਾਂਜੀ, ਹੋਰ ਸਕੂਲ ਲਾਈਫ ਕਿਦਾਂ ਦੀ ਰਹੀ ਫਿਰ? ਹਾਂਜੀ
ਸਕੂਲ ਲਾਈਫ ਬਹੁਤ ਵਧੀਆ ਰਹੀ ਨਾਈਨਥ ਕਲਾਸ ਦਾ ਐਕਸਪੀਰੀੰਸ ਮੈਂ ਤੁਹਾਨੂੰ ਦੱਸਦਾ। ਕੀ ਹੋਇਆ, ਕਿ ਨਾਈਨਥ ਕਲਾਸ ਚ ਅਸੀਂ ਪੜ੍ਹਦੇ ਸੀ ਨਾ ਤੇ ਉਦੋਂ ਮੈਂ ਤੇ ਮੇਰਾ ਬੈਸਟ ਫਰੈਂਡ ਤੇ ਸਾਡਾ ਮਤਲਬ ਗਰੁੱਪ ਬਣਦਾ ਸੀ, ਤੇ ਨਾ ਨਾ ਤੇ ਅਸੀਂ ਜ਼ਿਆਦਾ ਪਿੱਛੇ ਬਹਿੰਦੇ ਸੀ ਨਾ ਜ਼ਿਆਦਾ ਅੱਗੇ ਬਹਿੰਦੇ ਸੀ ਅਸੀਂ ਵਿੱਚ ਚ ਬਹਿੰਦੇ ਸੀ ਸਾਡੇ ਚਾਰ ਮਤਲਬ ਚਾਰ ਫਰੈਂਡਸ ਦਾ ਸਾਡਾ ਗਰੁੱਪ ਸੀਗਾ।
ਅੱਛਾ-ਅੱਛਾ।
ਤੇ ਵਿੱਚੋਂ ਵਹਿੰਦੇ ਸੀ ਅਸੀਂ ਨਾਈਨਥ ਕਲਾਸ ਦੀ ਗੱਲ ਦੱਸ ਰਿਹਾ ਵਾ ਮੈਂ ਤੁਹਾਨੂੰ, ਤੇ ਉਦੋਂ ਕੀ ਹੋਇਆ ਮੈਂ ਅਤੇ ਮੇਰਾ ਬੈਸਟ ਫਰੈਂਡ ਬਹੁਤ ਹੱਸਦੇ ਸੀ
ਹੂ
ਅਤੇ ਇੱਕ ਦਿਨ ਇੱਕ ਮੈਮ ਸੀ ਸਾਡੇ ਉਹ ਮੈਥ ਟੀਚ ਕਰਦੀ ਸੀ ਸਾਨੂੰ ਉਹਦਾ ਨਾਮ ਰ ਰਜਨੀ ਗੰਭੀਰ ਸੀ ਅਤੇ ਇੱਕ ਦਿਨ ਕੀ ਹੋਇਆ ਅਸੀਂ ਨਾ ਐਵੇਂ ਹੱਸ ਰ ਸੀ ਮਤਲਬ ਮੋਨ ਵਰਤ ਸੀਗਾ, ਉਸ ਟਾਈਮ ਗਾਂਧੀ ਜਿਹਦਾ ਮੋਨ ਬਰਤ ਸੀਗਾ ਉਹ ਦੋ ਮਿੰਟ ਦਾ ਕਰਾਉਂਦੇ ਨੇ ਨਾ, ਤੇ ਇੱਕ ਅਸੀਂ ਮੋਨ ਵਰਤ ਦੇ, ਲਈ ਖੜ੍ਹੇ ਹੋ ਗਏ! ਕਿਉਂਕਿ ਮੈਮ ਨੇ ਕਿਹਾ ਸੀ! ਕਿ ਖੜ੍ਹੇ ਹੋ ਜਾ ਬੈਲ ਸਟਾਰਟ ਹੋ ਗਈ। ਤੇ ਅਸੀਂ ਜਿਵੇਂ ਹੀ ਖੜੇ ਹੋਏ ਨਾ, ਇੱਕ ਕੁੜੀ ਦੀ ਨਾ ਖਾਂਸੀ ਆ ਗਈ ਉਹਨੂੰ ਖਾਂਸੀ ਆ ਗਈ, ਤੇ ਉਹ ਨਾ ਮਤਲਬ ਖਾਂਸਣ ਲੱਗੀ ਤੇ ਸਾਡਾ ਚਾਰ ਉਹ ਗਰੁੱਪ, ਇੰਨੀ ਜ਼ੋਰ ਨਾਲ ਹੱਸਣ ਲੱਗ ਪਿਆ
ਹਮ
ਕਿ ਪਹਿਲਾਂ ਤਾਂ ਜਦੋਂ ਮੋਨ ਵਰਤ ਖਤਮ ਹੋਇਆ ਨਾ ਤੇ, ਸਾਡੇ ਕੋਲ ਮੈਂ ਮਾਈ ਜਿਹੜੀ ਸਾਨੂੰ ਪੜ੍ਹਾਉਂਦੀ ਸੀ ਮੈਥ- ਰਜਨੀ ਗੰਭੀਰ ਤੇ ਕਹਿੰਦੀ ਤੁਸੀਂ ਮੋਨ ਵਰਤ 'ਚ ਕਿਵੇਂ ਹੱਸ ਪਏ ਮਤਲਬ ਉਹ ਇਹ ਤਾਂ ਬੰਦਾ ਮਰਿਆ ਸੀ ਕਿ ਇਸ ਲਈ ਮੋਨਵਰਤ ਰਖਾਇਆ ਸੀ ਤੁਸੀਂ, ਅਗਰ ਤੁਸੀਂ ਤੁਹਾਨੂੰ ਇਏਦਾਂ ਹੋਏਗਾ ਕਿ ਅਗਰ ਤੁਹਾਡੇ ਉੱਤੇ ਕੋਈ ਹੱਸੇਗਾ ਤੁਹਾਨੂੰ ਕਿੱਦਾਂ ਦਾ ਲੱਗੇਗਾ ਅਸੀਂ ਉਸ ਮੈਮ ਨੂੰ ਵੇਖ, ਕੇ ਇੰਨਾ ਹਸੇ ਇੰਨਾ ਹਸੇ ਸਾਡੀ ਹ ਸੀ ਨਾ ਰੁਕੇ ਤੇ ਮੈਂਮ ਦੇ ਮੂੰਹ, ਤੇ ਅੱਸੀ ਹੱਸੀ ਤੇ ਫੁਹਾਰੇ ਮਾਰੇ, ਮੈਮ ਕਹਿੰਦੀ ਕੀ-' ਗੱਲ ਹੋਈ ਏ ਚਾਰੇ ਬੰਦਿਆਂ ਨੂੰ ਸਾਡੇ ਜਿਹੜਾ ਗਰੁੱਪ ਸੀ ਸਾਰੇ ਮੈਮ ਨੇ ਪਹਿਲਾਂ ਤਾਂ ਥੱਪੜ ਮਾਰੇ ਸਾਡੇ। ਫਿਰ ਸਾਨੂੰ ਬਾਹਰ ਕੀਤਾ ਅਤੇ ਅਸੀਂ ਬਾਹਰ ਵੀ ਇੰਨੇ ਪਾਗਲ ਸੀ ਅਸੀਂ, ਅਸੀਂ ਬਾਹਰ ਵੀ ਖਲੋਤੇ ਖਲੋਤੇ ਹੱਸਦੇ ਰਹੇ ਹੱਸਦੇ ਰਹੇ ਹੋਰ ਇੰਨਾ ਮਤਲਬ ਬਹੁਤ ਵਧੀਆ ਸੀਗਾ ਨਾਈਨਥ ਕਲਾਸ ਤੇ, ਮਤਲਬ ਅਸੀਂ ਸਾਰਾ ਦਿਨ ਹੱਸਦੇ ਰਹਿੰਦੇ ਸੀ ਕਿਸੇ ਨੂੰ ਵੇਖ ਲਿਆ ਫਿਰ ਹਸੀ ਨੀ ਨਿਕਲ ਕੇ ਸਾਡੇ ਮੂੰਹ ਤੋਂ ਕਿਸੇ ਕੋਈ ਕਿਸੇ ਨੂੰ ਕੁਛ ਹੋ ਗਿਆ ਚੋਟ ਲੱਗੀ ਕੁਛ ਵੀ ਉਵੇਂ ਭਾਵੇਂ, ਅਸੀਂ ਹੱਸਣਾ ਹੀ ਹੱਸਣਾ
ਆਈ ਯਾਦਾਂ ਰਹਿ ਜਾਂਦੀਆਂ ਨੇ ਬਸ
ਹਾਂਜੀ ਹਾਂਜੀ, ਬਸ ਯਾਦਾਂ ਰਹਿ ਜਾਂਦੀਆਂ ਨੇ ਟਾਈਮ ਬੀਤ ਜਾਂਦੇ
ਹਾਂਜੀ, ਹੋਰ ਕੋਈ ਪਲੱਸ ਟੂ ਦੀ ਕੋਈ ਯਾਦ, ਟੈਨਥ ਦੀ ਕੋਈ
ਪਲੱਸ ਟੂ, ਦੀ ਕੋਈ ਖਾਸ ਨਹੀਂ ਹੈਗੀ ਨਾ ਪਲੱਸਨ ਦੀ ਕੋਈ ਖ਼ਾਸ, ਟੈਨਥ ਤੱਕ ਸਾਡਾ ਸਫ਼ਰ ਬਹੁਤ ਵਧੀਆ ਰਿਹਾ
ਪਲੱਸ ਟੂ ਚ ਫੇਰਵੱਲ ਕੀਤਾ ਸੀ ਤੁਸੀਂ?
ਨਹੀਂ ਨਹੀਂ, ਅਸੀਂ ਨਹੀਂ ਕੀਤਾ ਕਿਉਂਕਿ ਸਾਡੇ ਸਾਰੇ ਫਰੈਂਡ ਮੈਂ ਤੁਹਾਨੂੰ ਦੱਸਾਂ ਮੈਂ ਆਰਟਸ ਲਿੱਤੀ ਸੀ ਅਤੇ ਸਾਡੇ ਜਿਹੜੇ ਸਾਰੇ ਫਰੈਂਡ ਸੀਗੇ ਉਹ ਮਤਲਬ- ਪਰ ਉਹਨਾਂ ਨੇ ਸਾਇੰਸ ਲਿੱਤੀ ਸੀ ਤੇ ਮੈਂ ਇਕੱਲੇ ਨੇ ਆਰਟਸ ਲੀਤੀ ਸੀ। ਤੇ, ਸਾਇੰਸ ਵਾਲੇ ਮੇਰੇ ਫਰੈਂਡ ਸੀਗੇ ਉਹ ਸਾਇੰਸ ਸਾਰੇ ਸਾਇੰਸ 'ਚ, ਸੀਗੇ ਅਤੇ ਉਹਨਾਂ ਨੇ, ਵੀ ਨਹੀਂ ਕੀਤੀ ਅਤੇ ਮੈਂ, ਵੀ ਨਹੀਂ ਕੀਤੀ ਫਿਰ ਕੀਤੀ ਸੀ ਦੂਜੇ ਬੱਚਿਆ ਬੱਚਿਆਂ ਨੇ ਆਰਟਸ ਵਾਲੇ ਲੇਕਿਨ ਸਾਡਾ ਇੰਟਰਸਟ ਨਹੀਂ ਸੀ, ਕਿਉਂਕਿ ਸਾਡੇ ਫਰੈਂਡ ਹੀ ਸਾਰੇ
ਹਾਂ, ਜਦੋਂ ਫਰੈਂਡ ਹੀ ਨਾ ਆਉਣ ਤੇ ਫਿਰ ਕੀ ਫਾਇਦਾ।
ਹਾਂਜੀ ਹਾਂਜੀ ਇਹ ਤਾਂ ਹੈ, ਮਤਲਬ ਕੀ ਕਰਦੇ ਫਿਰ ਅਸੀਂ ਜਾ ਕੇ ਉੱਥੇ-' ਸਾਡੇ ਦੂ ਦੂਜੇ ਫਰੈਂਡ ਵੀ ਨਾਰਾਜ਼ ਹੋ ਜਾਂਦੇ, ਕਿ ਤੂੰ ੳਨਾਂ ਦੀ ਫੇਅਰਵਲ ਤੇ ਗਿਆ ਸੀ। ਇਸ ਲਈ ਅਸੀੇ ਗਏ ਹੀ ਨਹੀਂ ਹੈਗੇ ਹਾਂਜੀ ਹਾਂਜੀ, ਵੈਸੇ ਅਸੀਂ ਬਾਅਦ ਚ ਮਿਲਲੇ ਹੀ ਸੀ ਫਿਰ ਅਸੀਂ ਘੁੰਮਣ ਚਲੇ ਗਏ ਸੀ ਕਿਤੇ, ਬਾਅਦ 'ਚ ਹੁਣੇ ਬਸ ਐਵੇਂ ਘੁੰਮ ਘੁੰਮਣ ਗਏ ਸੀ ਅਸੀ ਪਾਰਕ ਵਗੈਰਾ ਤੇ।
ਅੱਛਾ-ਅੱਛਾ।
ਹਾਂਜੀ ਹੁਣ ਵੇਖ ਰਹੇ ਹਾਂ ਅਸੀਂ ਕਿਥੇ ਜਾਈਏ।
ਫਰੈਂਡ ਨਾਲ ਸਕੂਲ ਫਰੈਂਡ ਨਾਲ ਜਾਂ ਐਵੇਂ ਕੋਈ ਫਰੈਂਡ।
ਸਕੂਲ ਫਰੈਂਡ ਨਾਲ ਗਏ ਸੀ ਅਸੀਂ।
ਅੱਛਾ।
ਹਾਂਜੀ ਇੱਕ ਮੇਰਾ ਬੈਸਟ ਫਰੈਂਡ ਸੀਗਾ। ਦੋ ਉਹਦੇ ਹੀ ਅ ਮਤਲਬ ਉਹ ਵੀ ਫਰੈਂਡ ਸੀ ਦੋ ਉਹਨਾਂ ਦੇ।
ਅੱਛਾ ਜੀ ਟੈਂਥ ਦੀ ਕੋਈ ਯਾਦ।
ਟੈਨਥ ਦੀ ਉਹ ਤੇ ਬਹੁਤ ਵਧੀਆ ਯਾਦ ਸਾਡੀ ਇੱਕ ਮੈਥ ਪੜ੍ਹਾਉਂਦੀ ਸੀ ਸਾਨੂੰ ਮੈਮ ਉਹਦਾ ਨਾਮ ਜੋਤੀ ਮੈਮ ਸੀ ਤੇ ਉਹ ਇੰਨਾ ਵਧੀਆ ਮੈਥ ਪੜ੍ਹਾਉਂਦੀ ਸੀ ਨਾ। ਮਤਲਬ ਉਹਦੇ ਨਾ, ਤੁਸੀਂ ਸੁਣੋਗੇ ਨਾ, ਉਹਦੇ ਜਿਦੇ ਕਹਿੰਦੇ ਨੇ ਨਾ ਕਿ ਮੈਡਮਾਂ ਜ਼ਿਆਦਾ ਪੜ੍ਹਾਉਣ ਤੋਂ ਜ਼ਿਆਦਾ ਉਹ ਐਕਟਿੰਗ ਕਰਦੀਆਂ ਨੇ ਪੜ੍ਹਾਉਣ ਦੀ ਉਹ ਮੈਡਮ ਐਕਟਿੰਗ ਬਹੁਤ ਕਰਦੀ ਸੀ ਪੜ੍ਹਾਉਣ ਦੀ ਕੰਮ ਸੀ ਲੇਕਿਨ
ਤੁਹਾਨੂੰ ਵੀ ਆਉਂਦੀ ਐਕਟਿੰਗ ਕਰਨੀ ਕਿਸੇ ਟੀਚਰ ਵਗੈਰਾ ਦੀ ਜਾਂ ਕਿਸੇ ਹੋਰ ਦੀ ਵੀ।
ਹਾਂਜੀ ਮੈਂ ਸਾਰਿਆਂ ਦੀ ਕਰ ਲੈਣ। ਇੱਕ ਦਿਨ ਕੀ ਹੋਇਆ ਕਿ ਸਾਡੀ ਟੈਂਥ ਦੀ ਪ੍ਰੈਕਟੀਕਲ ਸੀ ਸਾਇੰਸ ਦੀ ਫਿਜਿਕਸ ਦੀ ਤੇ ਮੈਮ ਨੇ ਸਾਨੂੰ ਕਿਹਾ ਸੀ ਲਾਸਟ 'ਚ ਜਦੋਂ ਪ੍ਰੈਕਟੀਕਲ ਕੰਪਲੀਟ ਹੋ ਗਈ। ਮੈਂ ਮੈਮ ਨੂੰ ਕਿਹਾ ਸੀ ਮੈਮ ਅੱਜ ਸਾਨੂੰ ਨਾ ਪ੍ਰੈਕਟੀਕਲ ਨਹੀਂ ਆਉਂਦੀ ਤੇ ਤੁਸੀਂ ਸਾਨੂੰ ਨਾ ਜੋ ਮਰਜ਼ੀ ਕੰਮ ਦੇ ਦਿਓ ਅਸੀਂ ਉਹ ਕਰ ਲੈਣਗੇ ਬਸ ਤੁਸੀਂ ਸਾਨੂੰ ਨਾ ਪ੍ਰੈਕਟੀਕਲ 'ਚ ਵੀਹ ਤੋਂ ਵੀਹ ਨੰਬਰ ਸਾਡੇ ਕੱਢ ਦਿਓ।
ਅੱਛਾ।
ਤੇ ਹਾਂ ਤੇ ਮੈਮ ਕਹਿੰਦੀ ਚਲੋ ਠੀਕ ਹੈ ਉਹ ਉਹਦਾ ਨਾਮ ਨਾ ਮੈਮ ਦਾ ਆਰਤੀ ਸੀਗਾ ਸਾਨੂੰ ਫਿਜਿਕਸ ਪੜ੍ਹਾਉਂਦੀ ਸੀ ਉਹ ਹਾਂਜੀ। ਤੇ ਉਹ ਕਹਿੰਦੀ ਫਿਰ ਚਲੋ ਮੈਂ ਇਦਾਂ ਕਰ ਦਾਂਗੀ ਲੇਕਿਨ ਇੱਕ ਸ਼ਰਤ ਹੈ ਮੇਰੀ ਤੁਸੀਂ ਤੂੰ ਨਾ ਮੈਨੂੰ ਐਕਟਿੰਗ ਕਰਕੇ ਦਿਖਾਉਣੀ ਏ ਜਿਦੀ ਤੈਨੂੰ ਸਭ ਤੋਂ ਵਧੀਆ ਐਕਟਿੰਗ ਆਉਂਦੀ ਏ। ਮੈਂ ਕਿਹਾ ਚਲੋ ਮੈਂ ਜੋਤੀ ਮੈਮ ਦੀ ਕਰ ਦਾਂਗਾ ਕਿਉਂਕਿ ਮੈਨੂੰ ਉਹਦੀ ਵਧੀਆ ਐਕਟਿੰਗ ਆਦੀ ਹੈ। ਤੇ ਮੈਮ ਨੇ ਜਦੋਂ ਪ੍ਰੈਕਟੀਕਲ ਕੰਪਲੀਟ ਹੋਈ ਨਾ ਮੇਰੇ ਕੋਲ ਮੈਮ ਨੇ ਐਕਟਿੰਗ ਕਰਵਾਈ ਪੂਰੀ ਕਲਾਸ ਦੇ ਸਾਹਮਣੇ ਤੇ ਮੈਮ ਨੂੰ ਮੈਂ ਇੱਕ ਇੱਕ ਗੱਲ ਕਹੀ ਸੀ ਮੈਮ ਤੁਸੀਂ ਨਾ ਉਹ ਮੈਮ ਨੂੰ ਨਹੀਂ ਦੱਸੋਗੇ ਜੋਤੀ ਮੈਮ ਨੂੰ ਨਹੀਂ ਦੱਸੋਗੇ ਕਿ ਮੈਂ ਉਹਨਾਂ ਦੀ ਐਕਟਿੰਗ ਕਰੀਏ ਤੇ ਉਹ ਮੈਡਮ ਇੰਨੀ ਵੱਖਰੀ ਸੀ ਨਾ ਉਹਨੇ ਮੈਮ ਨੂੰ ਹੀ ਜਾ ਕੇ ਦੱਸਤਾ। ਮੈਮ ਜੋਤੀ ਮੈਮ ਮੇਰੇ ਕੋਲ ਆਈ ਕਹਿੰਦੀ ਤੂੰ ਮੇਰੀ ਐਕਟਿੰਗ ਤਾਰ ਰਿਹਾ ਸੀ। ਮੈਂ ਕਿਹਾ ਨਹੀਂ ਮੈ ਮੈਮ ਨਹੀਂ ਤਾਰੀ ਹੈਗੀ ਐਕਟਿੰਗ ਓਹ ਤੁਹਾਨੂੰ ਕੋਈ ਐਵੇਂ ਭੁਲੇਖਾ ਲੱਗਿਆ। ਕਹਿੰਦੀ ਨਹੀਂ ਨਹੀਂ ਆਰਤੀ ਮੈਮ ਨੇ ਦੱਸਿਆ ਮੈਨੂੰ। ਮੈਂ ਕਿਹਾ ਨਹੀਂ ਮੈਂ ਕਿਹਾ ਮੈਮ ਐਵੇਂ ਹੀ ਕਰ ਰਹੇ ਸੀ ਕਹਿੰਦੀ ਕੋਈ ਗੱਲ ਨਹੀਂ ਮੈਂ ਤੈਨੂੰ ਦੇਖਦੀ ਹਾਂ ਫੇਰ
ਫੇਰ ਕੁਛ ਕਿਹਾ ਮੈਮ ਨੇ ਕਿ ਨਹੀਂ।
ਨਹੀਂ ਨਹੀਂ ਕਿਹਾ ਤੇ ਕੁਛ ਨਹੀਂ ਹੱਸ ਰਹੀ ਸੀ ਮਤਲਬ ਸਾਡੇ ਨਾਲ ਹੱਸ ਕਰ ਰਹੀ ਸੀ।
ਅੱਛਾ ਅੱਛਾ।
ਹਾਂਜੀ ਮਤਲਬ ਬਹੁਤ ਵਧੀਆ ਸੀ।
ਬਸ ਸਕੂਲ ਲਾਈਫ ਹੀ ਵਧੀਆ ਹੁੰਦੀ ਹੈ ਬਾਕੀ ਤਾਂ ਕੋਈ ਲਾਈਫ ਮੈਨੂੰ ਵਧੀਆ ਲੱਗਦੀ ਨੀ ਹੈ।
ਨਾ ਨਾ ਭੈਣ ਜੀ ਸਕੂਲ ਲਾਈਫ ਹੀ ਬਹੁਤ ਵਧੀਆ ਹੁੰਦੀ। ਹੂੰ ਤੇ ਟੈਂਥ ਕਲਾਸ ਨਾਈਨਥ ਕਲਾਸ ਅਸੀਂ ਬਹੁਤ ਮਜ਼ੇ ਕੀਤੇ ਮਤਲਬ ਜਿਹਨੂੰ ਕਹਿੰਦੇ ਨੇ ਨਾ ਇੰਜੋਇੰਗ ਲਾਈਫ।
ਪਲੱਸ ਵਨ ਪਲੱਸ ਟੂ ਵਿੱਚ ਇੰਨਾ ਨਹੀਂ ਹੁੰਦਾ ਪਰ ਟਥ ਤੱਕ ਤੇ ਜ਼ਿਆਦਾ ਹੁੰਦਾ ਹੀ ਹੈ।
ਪਲੱਸ ਟੈਂਨਥ ਤੋਂ ਬਾਅਦ ਕੀ ਹੁੰਦਾ ਕਿ ਸਾਰੇ ਫਰੈਂਡਸ ਵੱਖਰ, ਆਪਣੀ ਵੱਖਰ- ਵੱਖਰ ਟੀਮ ਲੈਣ ਲੱਗ ਪੈਂਦੇ ਨੇ।
ਹਾਂ, ਉਹਦੇ ਬਾਅਦ ਪਲੱਸ ਟੂ ਹੋ ਜਾਂਦੀ ਹੈ ਤੇ ਫੇਰ
ਹਾਂਜੀ-ਹਾਂਜੀ ਸਾਰੇ ਵੱਖ-ਵੱਖ ਹੋ ਜਾਂਦੇ ਨੇ।
ਤੇ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਨਾ -ਨਾ ਭੈਣ ਜੀ, ਕਿਸੇ ਨੂੰ ਟਾਈਮ ਹੀ ਨਹੀਂੀ ਹੈਗਾ ਮਿਲਣ ਦਾ। ਉਹਊ ਫੋਨ 'ਚ ਚਲੋ ਗੱਲਾਂ ਹੋ ਜਾਂਦੀਆਂ ਨੇ, ਲੇਕਿਨ ਉਹ ਕਿੱਦਾਂ ਹੁੰਦਾ।
ਜਨੋ।
ਨਾ- ਨਾ ਉਂ ਹੋ ਗਿਆ ਚਲੋ ਕਦੇ, ਕਈ ਵਾਰ ਮਿਲ ਲੈਂਦੇ ਆ, ਪਰ ਇੰਨਾ ਵੀ ਨਹੀਂ।
ਹਾਂਜੀ ਤੁਹਾਨੂੰ
ਤੁਸੀਂ ਦੱਸੋ ਤੁਹਾਡੀ, ਕੋਈ, ਕੀ ਕਹਿ ਰਹੇ ਹੋ?
ਮੈਂ ਕਿਹਾ ਤੁਹਾਡਾ ਕੋਈ ਜਾਨਵਰ ਤੁਹਾਨੂੰ ਪਸੰਦ ਹੈ ਕੋਈ, ਪਾਲਤੂ ਜਾਨਵਰ ਜਿਵੇਂ
ਭੈਣ ਜੀ ਜਾਨਵਰਾਂ ਤੋਂ ਤਾਂ ਸਾਨੂੰ ਐਲਰਜੀ ਹੋ ਜਾਂਦੀ ਹੈ, ਵੈਸੇ ਮੈਨੂੰ ਕੈਟ ਬਹੁਤ ਵਧੀਆ ਲੱਗਦੀ ਏ।
ਅੱਛਾ- ਅੱਛਾ।
ਹੂ, ਕੈ ਕੈਟ ਨਾ ਮੈਨੂੰ ਬਹੁਤ ਵਧੀਆ ਲੱਗਦੀ ਐ। ਪਰ, ਉਹ, ਨਹੀਂ- ਨਹੀਂ ਪਾਲੀ ਤਾਂ ਨਹੀਂ ਹੈਗੀ ਪਰ ਉਂ ਵਧੀਆ ਲੱਗਦੀ ਐ। ਜੀ ਕਰਦਾ ਹੈ ਲੇਕਿਨ ਭੈਣ ਜੀ ਫੇਰ, ਹਾਂ ਉਹ, ਉਹਦੀ ਦੇਖਭਾਲ ਵੀ ਤੇ ਕਰਨੀ ਹੈ।
ਹਾਂ, ਉਹ ਤਾਂ ਹੈ ਹੀ ਆ, ਕੋਈ ਵੀ ਜਾਨਵਰ ਰੱਖੋ ਦੇਖਭਾਲ ਕਰਨੀ ਪੈਂਨੀ ਆ, ਪੈਂਦੀ।
ਹੋਰ ਕੀ, ਇੱਥੇ ਸਾਡਾ ਹੀ ਨਹੀਂ ਖਰਚਾ ਨਿਕਲ ਰਿਹਾ ਤੇ ਅਸੀਂ ਜਾਨਵਰਾਂ ਨੂੰ ਪਾਲਾਂਗੇ।
ਹਾਂਜੀ। ਹਾਂ ਉਹ ਤਾਂ ਹੈ ਹੀ ਹੈ।
ਹਾਂ, ਹਾਂਜੀ। ਉਹੀ ਤੇ ਨਾ, ਫੇਰ ਉਹਨਾਂ ਨੂੰ ਖਾਣਾ ਉਹਨਾਂ ਦਾ ਅਲੱਗ ਰਹਿਣਾ। ਤੇ ਫਿਰ ਉਹਨਾਂ ਦੀ ਗੰਦਗੀ ਵੀ ਸਾਫ਼ ਕਰਨੀ ਐਂ।
ਬਹੁਤ ਕੰਮ ਹੁੰਦੇ ਨੇ।
ਹੋਰ ਕੀ ਬਹੁਤ ਕੰਮ ਹੁੰਦੇ ਨੇ ਤੇ ਅਸੀਂ ਤਾਂ ਖੁਦ ਹੀ ਬਿਜ਼ੀ ਹਾਂ, ਅਸੀਂ ਖੁਦ ਹੀ ਕਈ ਵਾਰ ਨਾਖੁਨ ਨੀ ਕੱਟ ਪਾਉਂਦੇ, ਜਾਨਵਰਾਂ ਦੀ ਕੀ ਦੇਖਭਾਲ ਕਰਾਂਗੇ ਅਸੀਂ।
ਹਾਂ, ਉਹ ਤਾਂ ਹੈ ਹੀ ਆ।
ਹਾਂਜੀ। ਹੋਰ ਤੁਸੀਂ ਠੀਕ- ਠਾਕ ਹੋ ਭੈਣ ਜੀ।
ਹਾਂਜੀ- ਹਾਂਜੀ। ਵਧੀਆ ਤੁਸੀਂ ਦੱਸੋ?
ਹੋਰ ਘਰ ਪਰਿਵਾਰ ਸਭ
ਵਧੀਆ ਸਭ।
ਅੱਛਾ, ਕੀ ਕਰ ਰਹੇ ਸੀ ਤੁਸੀਂ ਹੁਣ?
ਮੈਂ ਬੈਠੀ ਸੀ ਬਸ, ਫੋਨ ਚਲਾਦੀ ਪਈ ਸੀ।
ਅੱਛਾ। ਮੈਂ ਵੀਦ ਵੇਲੇ ਬੈਠੇ ਸੀ। ਮੈਂ ਕਿਹਾ ਚਲੋ ਮੈਂ ਭੈਣ ਜੀ ਨੂੰ ਕੋਲ ਕਰਕੇ ਵੇਖਦਾ ਵਾਂ।
ਹਾਂਜੀ। ਚਲੋ, ਮੈਂ ਤੁਹਾਨੂੰ ਬਾਅਦ ਚ' ਕਰਨੀ ਆ ਕੋਲ ਆ ਰਹੀ ਹ ਪਿੱਛੇ।
ਹਾਂਜੀ। ਹਾਂਜੀ- ਹਾਂਜੀ ਠੀਕ ਹੈ ਭੈਣ ਜੀ,